ਹਾਂਜੀ।
ਹੈਲੋ।
ਹਾਂਜੀ -ਹਾਂਜੀ ਸਸ਼ੀ ਕਾਲ ਜੀ।
ਸਾਸੀ ਕਾਲ ਜੀ। ਕਿ ਹਾਲ ਹੈ ਜੀ
ਵਧੀਆ, ਤੁਸੀਂ ਸੁਣਾ ਔ।
ਬਸ ਕਿਰਪਾ ਜੀ, ਠੀਕ- ਠਾਕ ਤੁਸੀਂ ਦੱਸੋ।
ਬਸ ਠੀਕੈ। ਬੱਚੇ ਕਿਦਾਂ।
ਅਪਾ ਵੀ ਠੀਕ ਕਰਲੀ ਏ, ਤੁਸੀ ਦੱਸੋ? ਕੀ ਬਣਾਈ ਜਾਂਦੇਔ।
ਕੁਛ ਨੀ ਬਸ ਸ! ਰੋਟੀ ਖਾ ਕੇ ਹਟੇ ਆ, ਹੁਣ ਸੋਣ ਦੀ ਤੇਆਰੀ, ਤੁਸੀਂ ਸੁਣਾਓ? ਤੁਸੀਂ ਕੀ ਬਣਾ ਲਿਆ ਅੱਜ?
ਮੈਂ ਜੀ ਅੱਜ ਬਣਾਇਆ ਸੀ। ਆਲੂ, ਬੈਗਣ।
ਵਾਹ ਜੀ ਵਾਹ! ਨਾਲ ਫੁਲਕੇ
ਨ ਈ ਨਾਲ ਚਾਵਲ!
ਔਹੋ! ਖਾਣ ਦਾ ਵੱਖਰਾ ਈ ਮਜੈ।
ਮੇਰਾ ਕੋਂਬੀਨੇਸ਼ਨ ਅਲੱਗ ਈ ਹੋਂਦਾ ਥੋੜਾ ਜਾ
ਐਛਾ ਜੀ!
ਹਮ!
ਹੋਰ ਸੁਣਾ ਔ ਅੱਜ ਤੇ ਅੱਜ ਤੇ ਗਰਮੀ ਬੋਤ ਹੋ ਰੱਖੀ ਹੈ।
ਬਿਲਕੁਲ- ਬਿਲਕੁਲ, ਹੋਰ ਵਾਈਫ ਕੀ ਕਰ ਰਹੀ ਏ?
ਵਾਈਫ ਕੁਸ਼ ਨੀ ਪੈਕੇਆਂ ਗਈ ਏ।
ਓਕੇ- ਓਕੇ
ਹੂੰ
ਬੱਚੇ ਵੀ ਉੱਥੇ ਆ ਤੇ ਵਾਈਫ ਵੀੇ ਉੱਥੇ ਗਹੀ ਆ ਤੇ ਮੈਂ ਗਰਮੀ ਦਾ ਲੁਤਫ ਉਠਾ ਰਿਹਾ।
ਬਹੁਤ ਜਿਆਦਾ ਗਰਮੀ ਆ।
ਹਾਂ, ਗਰਮੀ ਬਹੁਤ ਜ਼ਿਆਦਾ।
ਹਾਂਜੀ- ਹਾਂਜੀ, ਬਿਨਾ ਏ ਸੀ ਤੋ ਤਾ ਰਿਆ ਈ ਨੀ ਜਾਂਦਾ।
ਅੱਜ ਸਾਡਾ ਏ ਸੀ ਨੀ ਚੱਲ ਰਿਹਾ, ਅੱਜ ਕੁੁੱਲਰ ਚਲਾਇਆ ਹੋਇਆ। ਕੁੱਲਰ ਦੇ ਨਜਾਰੇ ਲੈ ਰਹੇ ਅੱਜ ਅਸੀਂ।
ਉਹਦੇ ਨਾਲ ਵੀ ਤੇ ਗਰਮੀ ਲੱਗਦੀ ਆ।
ਗਰਮੀ ਤਾਂ ਲੱਗਦੀ ਹੈ, ਪਰ ਚਲੋ ਕੋਈ ਗੱਲ ਨੀ।
ਹਾਂਜੀ - ਹਾਂਜੀ
ਬੈਟਰ ਦੇਨ ਨਥਿੰਗ!
ਉਹ ਤੇ ਹੈ ਆ,
ਹਨਾ ਕੁਸ਼ ਵੀ ਨ ਹੋਨ ਨਾਲੋਂ ਕੁਸ਼ ਤਾ ਹੈ ਨਾ।
ਆ ਤੇ ਹੈ, ਹੋਰ ਸੁਣਾਓ!
ਹੋਰ ਸਭ ਠੀਕ ਏ, ਤੁਸੀਂ ਦੱਸੋ।
ਗਰਮੀ ਕਾਰਨ ਪੇੜ ਪੌਦੇੇ ਵੀ ਬਚਾਰੇ ਸੁੱਕ ਰਹੇ ਨੇ, ਹਨਾ!
ਬਹੁਤ ਜਿਆਦਾ ਫਰਕ ਪਿਆ! ਪੈ ਰੇਆ ਵੀ, ਬਹੁਤ ਫਰਕ ਪੈ ਰੇਆ ਗਰਮੀ ਪਏ ਬਹੁਤ ਰਹੀ ਆ, ਪਰਸੋਂ ਬਾਅਦ
ਹਾਂਜੀ -ਹਾਂਜੀ
ਬਾਰਿਸ਼ ਨਾਲ ਬਸ ਜਦੋਂ ਤੱਕ ਬਾਰਿਸ਼ ਹੋ ਰਹੀ ਉਦੋਂ ਤੱਕ
ਹਾਂਜੀ -ਹਾਂਜੀ
ਬਸ ਉਦੋਂ ਤਕ ਈ ਠੰਡਾ ਲੱਗਦਾ ਜਦੋਂ ਤਕ ਬਾਰਿਸ਼ ਚ
ਹੂੰ ਬੱਚੇ ਕਦੋਂ ਆਣੇ ਆ ਫੇਰ ਘਰ।
ਬੱਚੇ ਆਉਣਗੇ ਹੁਣ, ਦੋ ਚਾਰ ਦਿਨ ਤੱਕ ਆ ਜਾਣਗੇ।
ਵਾਈਫ ਨੂੰ ਕੀ ਬਣਾ ਕੇ ਖਿਲਾਉਂਗੇ ਸਪੈਸ਼ਲ?
ਦੇਖਦੇ ਹਾਂ ਕੀ ਬਣਾ ਕੇ ਖਿਲਾਉਨੇ ਆ? ਪਤਾ ਨੀ ਵਾਈਫ ਵੀ ਬਣਾ ਕੇ ਖਿਲਾਉਗੀ।
ਓਕੇ ਤੁਹਾਨੂੰ ਬਣਾ ਕੇ ਖਲਾਣਾ ਚਾਹੀਦਾ, ਸਗੋਂ ਉਹਨਾਂ ਨੂੰ।
ਕਿਉਂ ਉਨਾਂ ਨੂੰ ਨੀ ਖਲਾਉਣਾ ਚਾਹੀਦਾ ਮੈਨੂੰ ਬਣਾ ਕੇ?
ਨਹੀਂ, ਉਹ ਆ ਰਹੇ ਆ ਤੇ ਤੁਹਾਨੂੰ ਖਲਾਣਾ ਚਾਹੀਦਾ। ਫਿਰ ਤਾ ਵਿਚਾਰੀ ਨੇ ਤੁਹਾਨੂੰ ਬਣਾ ਕੇ ਖਲਾਉਣਾ ਹੀ ਆ।
ਮੈਂ ਨਹੀਂ ਜਦੋਂ ਉਹ ਆਓਗੇ ਨਾ ਉਹਨਾ ਤੋਂ ਪਾਓ ਭਾਜੀ ਬਣਾ ਕੇ ਖਲਾਉਗਾ। ਉਹਨਾ ਨੇ ਖਿਲਾਉਣੀ ਆ ਮੈਨੂੰ ਪਾਓ ਭਾਜੀ ਬਣਾ
ਓਕੇ
ਜਾ ਤਾਂ ਪਾਉ ਭਾਜੀ ਖਿਲਾਉਣਗੇ ਜਾਂ ਫਿਰ ਡੋਸੇ ਖਲਾਓਣਗੇ ਹਾਂ ਪਰ ਡੋਸਾ
ਅੱਛਾ ਉਹਨਾਂ ਨੂੰ ਆਉਂਦਾ ਡੋਸਾ ਬਣਾਉਣਾ
ਲਓ ਜੀ ਲਓ ਜੀ ਮੈਂ ਕਹਿੰਨਾ ਕੇਰਲਾ ਵਾਲੇ ਤੇਲ ਉਹਨਾ ਦੇ ਤਾਂ
ਤੁਸੀਂ ਸੱਚੀ ਦੀ ਤਾਰੀਫ਼ ਕਰ ਰਹੇ ਹੋ ਕਿ ਫੇਕ
ਨਈ ਨਈ, ਸੱਚੀ ਦੀ ਤਰੀਫ ਕਰ ਰਯਾ ਸੱਚੀ ਬੋਤ ਵਧੀਆ ਬਣਾਉਂਦੇ
ਕਿੱਦਾਂ ਬਣਾਉਂਦੇ ਆ ਦੱਸਾਂ ਦੱਸੂਗੇ ਥੋੜ੍ਹਾ ਅਸੀਂ ਵੀ ਬਨਾ ਕੇ ਖਿਲਾਵਾਂਗੇ।
ਏ ਤਾਂ ਓਨਾ ਨੂੰ ਈ ਪੁੱਛਣੀ ਪੈਣੀ ਰੈਸਪੀ ਕਿੱਦਾਂ ਬਣਾਉਂਦੇ ਆ।
ਜਦੋਂ ਆਉਣਗੇ ਨਾ ਫੇਰ ਮ ਮੇਰੀ ਗੱਲ ਕਰਵਾਣਾ ਫਿਰ ਮ ਪੁੱਛ
ਹਾਂ ਹਾਂ, ਪੁੱਛ ਲਯੋ ਸਾਡੇ ਪਿੰਡ ਨਾ ਵਿਆਹ ਸੀਗਾ ਇੱਕ ਤੇ ਸਾਡੇ ਪਿੰਡ ਏਹੋ ਜਿਆ ਤੇ ਉਦਾ ਹੁੰਦਾ ਰਹਿੰਦਾ ਤੇ ਓ ਓਥੇ ਬਣਾ ਕੇ ਖਿਲਾਏ ਸੀ ਓਨੇ।
ਕੰਟਰੈਕਟ ਵਗੈਰਾ ਫੜਦੇ ਓ?
ਨਈ ਕੋਂਟੈਕਟ ਨਈ ਬਸ ਏਦਾਂ ਈ ਪਿਆਰ ਮੂਹ
ਚਾਅ, ਮੈਨੂੰ ਵੀ ਲੱਗਦਾ ਪਿਆ ਓਨੂੰ ਵਿਚਾਰੀ ਨੂੰ ਵੀ ਖਿਲਾਨ ਦਾ ਚਾਅ ਬੋਤ। ਤੇ ਸਾਰੇ
ਹਾਂ ਬਸ ਸਈ ਗੱਲ ਆ, ਸਈ ਗੱਲ ਆ।
ਵਧੀਆ ਮਿਲੀ ਆ ਵਾਈਫ ਤੁਹਾਨੂੰ।
ਹੂੰ, ਬਿਲਕੁਲ ਜੀ ਬਿਲਕੁਲ।
ਕਰਮਾਂ ਵਾਲੇ ਆ ਤੁਸੀਂ ਤੁਹਾਨੂੰ ਵਧੀਆ ਵਾਈਫ ਮਿਲੀ ਆ।
ਨਈ-ਨਈ ਕਰਮਾਂ ਵਾਲੀ ਤੇ ਓ ਹੈ ਜਿਨੂੰ ਮੈਂ ਮਿਲਿਆ।
ਅੱਛਾ ਭਾਈਫ ਨੀ ਐ ਮਤਲਬ ਕਿ ਤੁਸੀਂ ਨੀ ਆ ਕਰਮਾ ਆਲੇ ਨਾ।
ਜੇ ਮੈਂ ਕਰਮਾਂ ਵਾਲਾ ਤਾਂ ਓ ਵੀ ਕਰਮਾਂ ਵਾਲੀ ਐ ਨਾ ਫੇਰ। ਦੋਨੇ ਇੱਕ ਦੂਜੇ ਨੂੰ ਮਿਲੇ।
ਅੱਛਾ, ਸਈ ਐ।
ਦੱਸੋ।
ਵਦੀਆ-ਵਦੀਆ ਤੁਸੀ ਸੁਨਾਓ।
ਤੁਆਡਾ ਕਿੱਦਾਂ ਪੇਕੇ ਪਰਵਾਰ ਸਬ ਠੀਕ ਨੇ?
ਸਭ ਠੀਕ ਐ।
ਗੱਲ ਬਾਤ ਕੋਈ ਨਵੀ ਤਾਜ਼ੀ।
ਕੋਈ ਗੱਲਬਾਤ ਨੀ, ਕੋਈ ਨਵੀ ਤਾਜ਼ੀ ਨੀ।
ਹੂੰ।
ਮੇਰੇ ਹਸਬੈਂਡ ਵੀ ਕਹਿੰਦੇ ਸੀ ਮੈਨੂੰ ਵੀ ਐਡ ਕਰੋ ਇਸ ਐਪ 'ਚ।
ਕਿੱਥੇ?
ਓ ਵੀ ਕਹਿੰਦੇ ਸੀ ਕਿ ਤੁਹਾਡੇ ਨਾਲ ਗੱਲ ਕਰਨੀ ਐ।
ਕੋਈ ਨੀ ਕਰ ਲਾਂਗੇ ਜੀ।
ਹੂੰ। ਹੋਰ ਜਦੋਂ ਮੈਂ ਘਰ ਜਾਊਂਗੀ ਫੇਰ ਗੱਲ ਕਰਾਉਂਗੀ।
ਕੋਈ ਨੂੰ ਜਾ ਕੇ ਕਰਵਾ ਦਯੋ ਯਾ ਨੰਬਰ ਦੇ ਦੇਈਂ। ਅਗਲੀ ਗੱਲ ਓਨਾਂ ਨਾਲ ਈ ਕਰਾਂਗੇ।
ਹਾਂਜੀ।
ਹੋਰ ਦਸੋਂ।
ਮੈਂ
ਸੋਂ ਗਿਆ ਸਾਰੇ ਯਾ ਜਾਗ ਈ ਰਏ ਆ?
ਨਾ-ਨਾ, ਸਾਰੇ ਸੋਗੇ ਮੈਂ ਈ ਜਾਗਦੀ ਸੀ, ਮੈਂ ਕਯਾ ਚਲੋ
ਅੱਛਾ-ਅੱਛਾ।
ਹੂੰ, ਹੋਰ
ਹੋਰ ਨਵੀਂ-ਤਾਜ਼ੀ ਸੁਣਾਓ
ਹਾਂਜੀ।
ਨਵੀਂ-ਤਾਜ਼ੀ।
ਨਵੀਂ-ਤਾਜ਼ੀ ਤੇ ਕੁਛ ਨੀ ਆ।
ਹੋਰ
ਬੱਚੇ ਬੋਤ ਗਰਮੀ ਚ ਤੰਗ ਕਰਦੇ ਨੇ।
ਓ ਤਾਂ ਹੈ ਈ ਹੁਣ ਗਰਮੀ ਹੈ ਇੰਨੀ ਏ ਕਰੇ ਵੀ ਬੰਦਾ ਕੀ!
ਬੱਚੇ ਬਸ ਗਰਮੀ ਚ ਆਪਣੀਆਂ ਜਿਦਾਂ ਪਗਾਉਦੇ ਏ। ਸਾਨੂੰ ਫ਼ੋਨ ਦੇ ਦੋ, ਫ਼ੋਨ ਦੇ ਦੋ।
ਏ ਤਾਂ ਹੈ।
ਜੇ ਵੱਡੀ ਗੁੜੀਆਂ ਮੰਗਦੀ ਹੈ। ਤੇ ਛੋਟੀ ਵੀ ਮੰਗਦੀ ਏ ਫ਼ੋਨ- ਫ਼ੋਨ ਕਰਕੇ
ਬੱਚਿਆਂ ਨੂੰ ਅੱਜ-ਕਲ ਪਤਾ ਲਗ ਗਿਆ ਕੀ, ਫ਼ੋਨ ਕੀ ਚੀਜ ਹੁੰਦੀ ਏ।
ਹੁੰ, ਹੁੰ, ਨਹੀ ਓ ਤੇ ਛੋਟੇ ਨ ਹੁਣ ਤੋ ਭਜਨ ਵਾਦ ਤਾੜੀਆਂ ਮਾਰ-ਮਾਰ ਕੇ ਨੱਚਦੀ ਆ।
ਹੂੰ, ਕੋਈ ਨੀ ਨਿਆਣੇ ਅੱਜ-ਕਲ ਬੜੇ ਹੁਸ਼ਿਆਰ ਹਨ।
ਹਾਂਜੀ-ਹਾਂਜੀ, ਔਰ
ਸਭ ਵਧੀਆ ਆ, ਤੁਸੀਂ ਦੱਸੋ?
ਹੂੰ, ਤੁਹਾਨੂੰ ਹੈਗਾ ਪਲਾਂਟਿੰਗ ਵਗੈਰਾ ਦਾ ਸ਼ੌਂਕ?
ਹਾਂਜੀ।
ਸਾਨੂੰ ਹੈਗਾ ਗਾਰਡਨਿੰਗ ਵਗੈਰਾ ਦਾ ਸ਼ੌਕ।
ਮੈਨੂੰ ਤਾਂ ਜੀ ਬਹੋਤ ਚਾਹ ਏ, ਮੇਰਾ ਤਾਂ, ਮੈਨੂੰ ਤਾਂ ਬਹੋਤ ਵੱਡੇ ਲੈਵਲ ਯੀਅਰਲੀ।
ਐਕਚੁਲੀ ਨਾ ਏਕ, ਸਾਡੇ ਘਰ ਨਾ ਥ ਓ ਦਿਨ ਅਸੀਂ ਜਿੱਥੇ ਸ਼ਿਫ਼ਟ ਕੀਤਾ ਨਾ, ਉੱਥੇ ਪਲਾਂਟ ਖੁਛ ਨੀ ਵਿਚਾਰੇ ਸੁੱਕ ਗਏ ਨੇ ਉਨਾਂ ਨੂੰ ਕੋਈ ਪਾਣੀ ਨੀ ਪਾਦਾ ਮੈਂ ਹੈ। ਨੀ ਉਥੇ ਫਿਰ ਕਿਦਾ ਦੁਬਾਰਾ ਹਰੇ ਆਣਗੇ।
ਅੱਕ ਲਾ ਕੇ ਹੋਣਗੇ ਜੀ ਫਿਰ ਤਾਂ ਨਵੇ ਲਾ ਦਿਓ ਅਗਲੇ ਦਾ।
ਓਕੇ-ਓਕੇ ਵਿਚਾਰੇ ਕਿਸੇ ਨੇ ਮੇਰੇ ਟਰੱਸਟ ਤੇ ਛੱਡੇ ਸੀ ਮੈ ਆਪਾ ਹੈਗੇ ਨੀ ਮੈਂ ਪਈ। ਕਹਿੰਦੇ ਆ, ਓ ਵਿਚਾਰਿਆਂ ਨੂੰ ਕਿਤੇ ਪਾਣੀ ਨੀ ਪਿਆ
ਇੰਨੀ ਗਰਮੀ ਪੈਣ ਦੀ ਸੀ ਇੱਥੇ ਬੰਦਾ ਸੁੱਕਣ ਦੇ ਆ ਫੇਰ ਪਾਲਾਟ
ਹੁੰ-ਹੁੰ। ਹੋਰ, ਤੁਸੀਂ ਕੀ ਆਪਣੇ ਗਾਰਡਨ ਦੇ ਵਿੱਚ ਲਗਾਇਆ?
ਉਨ੍ਹਾਂ ਬੰਦਿਆਂ ਦਾ ਬੁਰਾ ਹਾਲ ਹੋਇਆ ਐਨਾ ਗਰਮੀ।
ਨਈਂ ਤੁਸੀਂ ਕਿਹੜੇ-ਕਿਹੜੇ ਪਲਾਂਟ ਲਗਾਏ ਆਪਣੇ ਗਾਰਡਨ ਚ
ਸਾਡੇ ਵੀ ਬੋਤ ਲੱਗੇ ਆ ਹੁਣ, ਫੁੱਲ ਵੀ ਲਗੇ ਹੋਏ ਆ ਗੁਲਾਬ ਦੇ ਫੁੱਲ ਵੀ ਲਗੇ ਹੋਏ ਆ, ਨਿਬੂ ਵੀ ਲਗੇ ਆ। ਪੁਦੀਨਾ ਵੀ ਲਗਿਆ, ਫਿਰ
ਏ ਕੀਸਨੇ ਲੈਗਾਆ।
ਦੋਨਾਂ ਨੇ ਮਿਲ ਕੇ ਲਗਾਇਆ ਜੀ, ਦੋਨਾਂ ਨੂੰ ਸ਼ੌਕ ਸੀ ਦੋਨੇ ਸ਼ੌਖ ਰੱਖਦੇ ਆ ਇਸ ਚੀਜ਼ ਦਾ।
ਓਕੇ-ਓਕੇ ਓਦੇ ਵਿੱਚੇ, ਜਿਹੜਾ ਗਮਲਿਆਂ ਵਿੱਚੇ ਘਾਹ ਵਗੈਰਾ ਹੁੰਦਾ ਵ ਤੁਸੀਂ ਮੱਤਲਬ ਕੀ ਸਾਫ਼ ਕਰਦੇ ਆ ਕਿ ਨਈ
ਨਈ-ਨਈ ਮੈਂ ਕਰ ਦਿੰਦਾ ਹੋਂਦਾ ਸਾਫ ਪੱਗ ਦਾ ਨਾ ਹੋਂਦਾ। ਮੈ ਥੋੜਾ ਜਿਹਾ ਆਲਸੀ ਟਾਈਪ ਦਾ ਬੰਦਾ ਪਰ ਜਦੋ ਮੌਕਾ ਮਿਲੇ ਫੇਰ ਉਹਨੂੰ ਕਰ ਲ-
ਮੈਨੂੰ ਲੱਗਦਾ ਪਹਿਲੇ ਤੁਹਾਡੀ ਵਾਈਫ ਹੀ ਬਟ ਕਰ ਦਿੰਦੀ ਹੋਣੀ ਹੈ ਕ-
ਚਲ ਉਹ ਵੀ ਕਟ ਦਿੰਦੀ ਹੋਊਗੀ ਜਦੋ ਦੋਨਾਂ ਨੂੰ ਸ਼ੌਂਕ-
ਬਰਾ ਬ ਰਦਾ ਗ
ਹਾਂਜੀ-ਹਾਂਜੀ।
ਅੱਛਾ- ਅੱਛਾ ਉਹ ਜਿਹੜੇ ਤੁਸੀਂ ਕਹਿ ਰਹੇ ਸੀ। ਤੁਹਾਡੀ ਵਾਈਫ ਨੇ ਡੋਸੇ ਖਿਲਾਏ ਸੀ ਉਹਦੇ ਵਿਆਹ ਦੇ ਵਿੱਚ।
ਹਾਂਜੀ।
ਕੈਟਰਿੰਗ ਵਗੈਰਾ ਦੇ ਔਡਰ ਵੀ ਦਿੰਦੇ ਆ।
ਕੈਡਰਿਗ ਨਹੀਂ ਵੈਸੇ ਹੀ ਸ਼ੌਕ ਨਾਲ।
ਓਕੇ-ਓਕੇ। ਤੁਹਾਡੀ ਵਾਈਫ ਨੂੰ ਜ ਸ਼ੌਂਕ ਹੈ ਅਸੀਂ ਕੈਟਰਿੰਗ ਦਾ ਔਡਰ ਦਵਾ ਦੀਏ ਫੇਰ।
ਦਵਾਦੋ ਫੇਰ ਦਵਾਦੋ, ਧੰਨ ਭਾਗ ਸਾਡੇ।
ਠੀਕ ਹੈ ਜੀ, ਸਾਡੇ ਇੱਥੇ ਨਾ ਫੰਕਸ਼ਨ ਹੈਗਾ।
ਅੱਛਾ -ਅੱਛਾ।
ਹਾਂਜੀ -ਹਾਂਜੀ।
ਤੁਹਾਡਾ ਕਾਦਾ ਫਨਸ਼ਨ ਆ।
ਹ ਤੇ ਸ ਗੁਵਾਢੀ ਹੈਗੇ ਆ ਸਾਡੇ। ਨਾ- ਨਾ ਉਹ ਪਕਾ ਕਰਕੇ ਹੈ ਆਨਾ ਉਹ ਵਿਚਾਰੇ ਨਾਲ। ਵਿਆਹ ਕਰਨਾ ਪਰ ਸਿੰਪਲ ਚੁੰਨੀ ਚੁੜਾ ਕੇ। ਕਿਉ-
ਕੋਈ ਗੱਲ ਨਹੀਂ। ਜਿਹੜੀ ਤਰੀਕ ਦੱਸਦੇਓ ਕੋਈ ਪਰੇਸ਼ਾਨੀ ਨਹੀਂ।
ਕਿਕ ਵੀ ਕ ਲ ਤੇ ਸੂ਼ਗਰ ਨਹੀਂ ਹੈਗੀ ਨਾ
ਅੱਛਾ- ਅੱਛਾ।
ਤੇ ਕਹਿੰਦਾ ਸੀ। ਮੈ ਦੋ -ਤਿੰਨ ਸਟੋਲ ਲਗਵਾਣੇ ਆ। ਚਲੋ, ਤੁਸੀਂ ਰੀਜ਼ਨੇਬਲ ਪ੍ਰਾਈਜ਼ ਲੈ ਲਿਓ। ਜ਼ਿਆਦਾ ਬਰਾਤ ਨਹੀਂ ਪੰਜਾਹ- ਸੱਠ ਬ- ਓਨੇ ਡੋਸੇ ਲਗਵਾ ਨੇ ਹੁਣੇ ਬਸ।
ਕੋਈ ਨਾ ਦਸ ਦੇ ਓ ਜੀ ਦਸ ਦੇ ਓ।
ਹਾਂਜੀ ਤੇ ਠੀਕ ਹੈ। ਤਿੰਨ ਅਗਸਤ।
ਅਗਸਤ।
ਜੀ -ਜੀ, ਨਹੀਂ -ਨਹੀਂ, ਨਹੀਂ। ਅੱਜ ਹੁਣ ਹੈ ਨਾ ਅਗਲੇ ਮਹੀਨੇ ਤਿੰਨ ਜੁਲਾਈ।
ਅਛਾ ਤੀਨ ਜੁਲਾਈ ਏ ਛਿਪੇ ਤੇ ਹੋਰ। ਗ ਮੈਨੂੰ ਚੈੱਕ ਕਰਨਾ ਪੈਣਾ। ਤਿੰਨ ਜੁਲਾਈ ਨੂੰ ਸਾਡੇ ਬੰਦਾ ਇੱਕ ਜੀ ਦਾ ਵਿਆਹ ਹੋਇਆ ਨਵਾਂ। ਉਹਦੇ ਨਿਆਣਾ ਹੋਇਆ। ਕਿਤੇ ਓਧਰ ਉਹਨਾ ਨੇ ਨਾ ਕੋਈ ਫੰਕਸ਼ਨ ਰੱਖਿਆ ਹੋਵੇ ਆਪਣੇ ਘਰ।
ਹ ਤੁਸੀਂ ਏਦਾਂ ਨਾ ਕਰਿਓ ਪਤਾ ਕੀ ਗੱਲ ਆ। ਹੁਣ ਮੈਂ ਜਬਾਨ ਕਰ ਦੂੰਗੀ ਤੁਸੀਂ। ਕਰੇ ਹੋਏ ਚੰਗੀ ਗੱਲ ਨਹੀਂ।
ਨਹੀਂ ਅਸੀਂ ਨੀ ਮੁੱਕਰਦੇ। ਪਹਿਲਾਂ ਇੱਕ ਵਾਰੀ ਚੈੱਕ ਤਾਂ ਕਰੋਸ ਚੈੱਕ ਤਾਂ ਕਰਨਾ ਚਾਹੀਦਾ।
ਚ' ਦੇਖ ਲੈ ਮ।
ਆਹ ਇਹ ਨ ਕਰਓ।
ਰੀਜਨੇਬਲ ਕਹਿ ਤਾ ਇਸ ਕਰਕੇ ਤੁਸੀਂ ਕਹਿ ਰਹੇ।
ਆਹ ਕੋਈ ਗੱਲ ਕੋ ਨਹੀਂ- ਨਹੀਂ ਏਦਾਂ ਦੀ ਕੋਈ ਗੱਲ ਹੈ, ਠੀਕ ਆ।
ਚਲੋ, ਠੀਕ ਹੈ। ਹੁਣ ਰਖੋ ਕੱਲ ਗੱਲ ਕਰਾਂਗੇ। ਮੈਂ ਕਿਹਾ, ਚਲੋ ਠੀਕ ਹੈ। ਕੱਲ ਗੱਲ ਕਰਾਂਗੇ।